ਹਾਂਜੀ ਸਸ੍ਰੀ ਕਾਲ ਭੈਣ ਜੀ ਕੀ ਹਾਲ ਜੇ
ਵਧੀਆ ਵਧੀਆ ਤੁਸੀਂ ਦੱਸੋ
ਹੋਰ ਕੀ ਕਰਦੇ
ਬਸ ਵਿਹਲੇ ਜੇ
ਅੱਛਾ ਅੱਛਾ ਠੀਕ ਏ ਰੋਟੀ ਪਾਣੀ ਖਾ ਲਿਆ ਜੇ
ਹਾਂਜੀ ਰੋਟੀ ਪਾਣੀ ਖਾ ਲਿਆ
ਹਾਂਜੀ ਹਾਂਜੀ ਆਪਾਂ ਵੀ ਵਧੀਆ ਠੀਕ ਆ ਬਸ ਹਾਂਜੀ ਹੋਰ ਨਵੀਂ ਤਾਜ਼ੀ ਸੁਣਾਓ
ਹਾਂਜੀ ਵਧੀਆ ਬਸ ਠੀਕ ਆ ਅੱਜ ਤਾਂ ਮੌਸਮ ਥੋੜਾ ਸਹੀ ਹੋਦਾ ਗਰਮੀ ਬੜੀ, ਕਾਫੀ ਜਗ੍ਹਾ ਤੇ ਬਾਰਿਸ਼ ਹੋ ਗਈ ਉਦਾ।
ਅੱਛਾ ਤਾਡੇ ਵੀ ਹੋਈ ਬਾਰਿਸ਼?
ਨਈ -ਨਈ ਇੱਧਰ ਨੀ ਹੋਈ, ਮੇਰੇ ਖਿਆਲ ਨਾਲ ਓਨੇ ਨਾਲ ਮੇਰੀ ਗੱਲ ਹੋ ਰਹੀ ਸੀ ਤੇ ਉਹ ਕਹਿਣ ਡੀ ਵੀ ਆਈ ਸਾਡੇ ਬਾਰੇ ਚ ਬੜੀ
ਅੱਛਾ ਅੱਛਾ। ਸਾਡੇ ਵੀ ਨੀ ਉਈਓ ਉਦਾਂ ਧੁੱਪ ਲੱਗੀ ਆ ਪਰ ਹਵਾ ਵੀ ਲੱਗ ਜਾਂਦੀ ਨਾਲ ਠੰਡੀ ਹੋਰ, ਕੀ ਬਣਾਇਆ ਜੇ ਅੱਜ?
ਬਸ ਵਧੀਆ। ਅੱਜ ਅਸੀਂ ਬਣਾਏ ਜੇ, ਕਾਲੇ ਚਨੇ। ਕਾਲੇ ਚਨੇ ਤੇ ਹਾਂਜੀ।
ਹੂੰ, ਹੋਰ ਪਰਿਵਾਰ ਠੀਕ ਐ ਸਾਰਾ, ਭਾਜੀ ਠੀਕ ਆ ਬੱਚੇ ਠੀਕ ਆ?
ਹਾਂਜੀ ਪਰਿਵਾਰ ਵਧੀਆ ਬੱਚੇ ਬਸ ਇੱਥੇ ਹੁਣੇ ਮਸਤੀ ਕਰਦੇ ਹੁਣ ਬਾਹਰ ਚੱਲੇ ਗੇ। ਬੱਚੇ ਮਿੱਟੀ ਨਾ ਖੇਲਣ ਲੱਗ ਗੇ ਹੋਣੇ।
ਲੱਗ ਗੇ ਝੋਨਾ?
ਨਹੀਂ ਅਜੇ ਲੱਗ ਰਿਹਾ ਜੀ, ਥੋੜਾ ਰਹਿ ਗਿਆ।
ਅ ਅੱਛਾ, ਅੱਛਾ ਅੱਛਾ।
ਹਾਂਜੀ ਹੋਰ ਤੂੰ ਹੀ ਦੱਸੋ?
ਬਸ ਵਧੀਆ ਠੀਕ- ਠਾਕ, ਮੈਂ ਕਿਹਾ ਚਲੋ ਫੋ ਜਾਣਾ ਵਾ ਵੇਖਣਨੀ ਮੈਂ ਕਿਹਾ ਜਾ ਕੱਲ ਜਾਊਗੀ ਜਾਂ ਵੇਖਦੀ ਆ।
ਅੱਛਾ
ਮੈਂ ਨਾ ਠੀਕ ਨਈ ਜੇ ਥੋੜੇ ਦਿਨ ਬਿਮਾਰ ਰਹੀ ਹਾਂ ਤੇ ਘਰ ਦਾ ਕੋਈ ਕੰਮ ਵੀ ਨੀ ਹੋਇਆ ਅੱਜ ਡੱਸ ਹੁਣ ਡੱਸਟਿੰਗ ਵਗੈਰਾ ਮੈਂ ਕਰਦੀ ਆ। ਸਾਫ -ਸਫ਼ਾਈ ਕਰਕੇ ਫੇਰ ਕੱਲ ਪੁੱਛਾਂਗੇ ਇਹਨਾਂ ਨੂੰ ਚਲ ਜੀ ਏ, ਜੇ ਇਨਾਂ ਨੂੰ ਪਹਿਲਾਂ ਪੁੱਛ ਲਿਆ ਇਨਾ ਨੇ ਕਹਿਣਾ ਘਰ ਖਲਾਰਾ ਪਿਆ ਤਾਨੂੰ ਘੁੰਮਣ ਦੀ ਪਈ ਆ।
ਮੈਂ ਕੇਆ ਖਲਾਰਾ- ਖਲੁਰਾ ਚੁੱਕਦੇ ਫੇਰ ਹੀ ਪੁੱਛਦੇ ਆ।
ਆ ਹੋ ਵੀ ਮਤਲਬ ਸਾਫ਼ -ਸਫਾਈ ਹੋਊਗੀ ਵਧੀਆ ਇੰਪਰੈਸ਼ਨ ਪਊਗਾ ਵੀ ਚਲ-ਚਲ
ਫੇਰ ਅਰਜ਼ੀ ਜਲਦੀ ਪਾਸ ਹੋ ਜੇਗੀ ਨਾ। ਹਾਂਜੀ ਉਦਾਂ ਫੇਰ ਤੁਹਾਨੂੰ ਪਤਾ ਅ ਐਪਲੀਕੇਸ਼ਨ ਰਿਜੈਕਟ ਵੀ ਹੋ ਜਾਂਦੀ ਕਈ ਵਾ
ਆਹ ਹੋ ਜਾਂਦੀ ਆ ਏ ਤੇ ਸਹੀ ਗੱਲ ਆ। ਇਹ ਵਾਲੀ ਸਟੈਂਪ ਤੇ ਜ਼ਿਆਦਾ ਜ਼ਰੂਰੀ ਆ ਨਾ ਸਾਈਨ ਔਖੇ ਹੁੰਦੇ।
ਹਾਂਜੀ। ਇਹ ਕਰਾ ਕੇ ਫੇਰ ਸੱਸ ਮਾਂ ਦੇ ਵੀ ਕਰਾਉਣੇ ਉਹ ਵੀ ਜਰੂਰੀ ਆ ਨਾ ਉਹ ਹੈਡ ਉਹ ਥੋੜੀ ਜਿਹੀ ਉੱਚੀ ਪੋਸਟ ਆ ਜਾਦੀ, ਹਾਂਜੀ ਹਾਂਜੀ। ਉਨਾਂ ਦੀ ਅਸਲੀ ਮੋਰ ਲੱਗੂਗੀ ਤੇ ਫੇਰ ਈ ਉਨਾਂ ਦੀ ਅਸਲੀ ਮੋਹਰ ਲੱਗੂਗੀ ਤੇ ਫੇਰ ਈ ਐਪਲੀਕੇਸ਼ਨ ਪਾਸ ਹੋਣੀ ਐ ਨੀ ਤੇ ਨੀ ਹੁੰਦੀ, ਹਾਂਜੀ।
ਹੋਰ ਤੁਹਾਡੇ ਮੰਮਾ ਓਣੀ ਠੀਕ ਓਧਰ ਵੀਰੇ ਓਣੀ?
ਹਾਂਜੀ ਸਭ ਵਧੀਆ ਜਾਣਾ ਵਾ ਸ਼ੋਪ ਮੇਰੇ ਵੀਰੇ ਦਾ ਵਿਆਹ ਵਾ ਛੋਟੇ ਦਾ, ਤੇ ਉਹਦੀ ਸ਼ੋਪਿੰਗ ਕਰਨੀ ਵਿਆਹ ਦੀ। ਬਸ ੳਈ ਕਹਿੰਦੇ ਕਿ ਆਓ ਵੇਖੀਏ ਕੱਪ ਕੱਪੜਾ ਲੀੜਾ ਜੋ ਬਣਓਣਾ ਵਾ ਹੁਣ ਜਾਣੇ ਆ ਵੇਖਦੇ ਆ।
ਠੀਕ-ਠੀਕ ਆ ਆਹ ਹੁਣ ਤਾ ਤਿਆਰੀ ਹੌਲੀ-ਹੌਲੀ ਕਰੋਗੇ ਤੇ ਫੇਰ ਮਤਲਬ ਹੋਣਾ।
ਹਾਂ ਤੇ ਏਕ ਗਰਮੀ ਵੀ ਏ ਨਾ ਗਰਮੀ ਕਰਕੇ ਗਰ ਵਿਆਹ ਚ ਹੈ ਗਰਮੀ ਆ ਸਤੰਬਰ ਮੀਨੇ ਚ ਗਰਮੀ ਹੁੰਦੀ ਆ।
ਹਾਂ ਸਤੰਬਰ ਚੋ ਗਰਮੀ ਹੁੰਦੀ ਇੰਨੀ ਨੀ ਹੁੰਦਾ।
ਦੇੇਖਦੇ ਹਾਂ ਕੀ ਬਣਦਾ। ਹੋਰ
ਠੀਕ-ਠੀਕ। ਅਸੀਂ ਪਿੰਡ ਹੋ ਆਏ ਜੇ ਚਾਰ ਕੁ ਦਿਨ ਤੇ ਰੈ ਆਏ ਆ ਹੁਣ ਵੇਖੋ ਲਾਇਆ ਤੇ ਹੈਗਾ ਹੀ ਅਰਜ਼ੀ ਓਹੀ ਗੱਲ ਬੀ ਕਿਹਾ ਸੀ ਝੋਨੇ ਤੋਂ ਬਾਦ ਚੋ ਵੇਖੋ ਹੁੰਦੀ ਪਾਸ ਕੇ ਨਈ। ਅਜੇ ਲੱਗਣ ਡਿਆ ਲੱਗੂ ਤੇ ਫੇਰ ਈ ਆ।
ਅੱਛਾ-ਅੱਛਾ ਆ ਗਯਾ ਸੁੱਖਮਨ ਘਰ
ਹਾਂਜੀ ਸੁੱਖਮਨ ਸਾਡੇ ਨਾਲ ਈ ਆ ਗਿਆ ਹੀ।
ਫੇਰ ਨਾਨਕੇ ਆ ਗਿਆ ਹੀ ਓਧਰੋਂ
ਹਾਂਜੀ ਓਧਰੋਂ ਓੱਥੇ ਆ ਗਿਆ ਹੀ ਤੇ ਫਿਰ ਅਹੀ ਆ
ਅੱਛਾ-ਅੱਛਾ ਤੇ ਕੌਣ ਛੱਡ ਕੇ ਗਿਆਂ ਫੇਰ?
ਏਦਾ ਪੂਈ ਦਾ ਬੇਟਾ ਛੱਡ ਕੇ ਗਯਾ ਹੀ। ਹਾਂਜੀ।
ਠੀਕ ਤੇ ਸੌਂਦਾ ਕਿਦੇ ਨਾਲ ਰਿਹਾ ਫੇਰ ਓੱਥੇ?
ਓੱਥੇ ਪੂਈ ਨਾ
ਹੋਰ ਤੂੰ ਸੁਣਾ ਬਾਹਰ ਠੀਕ ਆ ਪਾਜੀ, ਪਰਦੀਪ, ਕਾਕਾ।
ਹਾਂਜੀ ਓ ਵੀ ਵਧੀਆ ਠੀਕ ਨੇ।
ਕਰਦਾ ਗੱਲਾਂ ਕਾਕਾ ਹਜੇ ਕੇ ਨਈ।
ਗੱਲਾਂ ਮੰਮਾ-ਪਾਪਾ ਈ ਆਪਾਂ ਤੇ ਕੈਣੇ ਆ ਬੀ ਏਨੂੰ ਸਿਖਾਯਾ ਕਰੋ ਥੋੜ੍ਹਾ ਦਾਦੀ ਪੂਈ ਕੈਣਾ। ਚਾਚਾ ਏ ਤੇ ਸੌਖੇ ਈ ਆ ਵਰਡ ਤੇ ਓ ਜਾਂ ਮਤਲਬ ਡੋਗੀ ਦੇ ਸਾਂਗ ਲਾਓਂਦਾ ਕਹੀਏ ਵੀ ਕਿੱਦਾਂ ਕਰਦਾ ਡੋਗੀ ਫੇਰ ਓ ਦੱਸਦਾ। ਤਾਂ ਏਦਾਂ ਕਰਦਾ ਤੇ ਹਾਂ ਹੱਸ ਪੈਂਦਾ ਅਗੋ।
ਕਦੋਂ ਔਣਾ ਬਾ ਓਨਾਂ ਨੇ?
ਓ ਨਾ ਵੇਖੋ ਸਤੰਬਰ ਤੇ ਜਾਂ ਅਕਤੂਬਰ ਚ ਕੈਣ ਡੇ।
ਅੱਛਾ-ਅੱਛਾ-ਅੱਛਾ ਠੀਕ ਐ।
ਹੁਣ ਵੇਖੋ ਮੰਮਾ ਦਾ ਵੀ ਕੋਈ ਸ਼ਾਇਦ ਕਰਨਗੇ ਅਪਲਾਈ ਕੇ ਜਾਂ ਪੈਲਾਂ ਮੰਮਾ ਨੂੰ ਬੋਲਾਓਣਗੇ ਕੇ ਜਾਂ ਬਾਅਦ ਚ ਇਕੱਠੇ ਜਾਣਗੇ ਵੇਖੋ ਹੁਣ। ਜੇ ਲੱਗ ਗਯਾ ਤੇ ਮੰਮਾ ਦਾ ਵੀ
ਠੀਕ ਐ। ਤੇ ਕੱਲ ਫਿਰ ਜਦੋਂ ਅੰਮ੍ਰਿਤਸਰ ਆਏ ਹੀ ਤੇ ਕਿੱਦਾਂ ਮਤਲਬ ਤੂੰ ਪਈ ਹੀ ਪਿੰਡ।
ਕਿੱਦਾਂ?
ਅੰਮ੍ਰਿਤਸਰ ਤੁਹੀਂ ਆਏ ਨੀ ਆਪਣੀ ਮੰਮੀ ਦੇ ਨਾਲ ਤੁਹੀ ਗਏ ਹੀ ਪਿੰਡ ਕਿ ਓ ਬਟਾਲੇ ਮਿਲੇ ਸੀ।
ਨਈ-ਨਈ ਮੈਂ ਪੈਲਾਂ ਪਿੰਡ ਗਈ ਹੀ ਤੇ ਫਿਰ ਓਥੋਂ ਗਏ ਹੀ ਗੱਡੀ ਕੀਤੀ ਹੀ। ਓਦੇ ਤੇ ਹਾਂ।
ਠੀਕ।
ਹਾਂਜੀ। ਮੈਂ ਤਾਂ ਨਵਰੂਪ ਗਯੇ ਹੀ। ਇੱਥੋਂ ਅਹੀ ਸਵੇਰੇ ਸ਼ੋਪ ਤੇ ਚੱਲ ਗਏ ਹੀ, ਅੱਠ ਵਜੇ ਪੋਚ ਗਏ ਸੀ ਸਾਢੇ ਅੱਠ ਫੇਰ ਏ ਉੱਥੋਂ ਤੁਰੇ ਤੇ ਸਾਢੇ ਕੁ ਨੌਂ, ਪੌਣੇ ਕੁ ਦਸ ਅਸੀਂ ਪਹੁੰਚ ਗਏ ਸੀ ਉੱਥੇ ਹੋਸਪਿਟਲ।
ਅੱਛਾ, ਆਗੀ ਰਿਪੋਰਟ?
ਰਿਪੋਰਟ ਮਤਲਬ ਏਦਾਂ ਨਹੀਂ ਦਿੰਦੇ ਉਹ ਸਿੱਧੀ ਉੱਥੇ ਭੇਜਦੇ ਆ ਜਿੱਥੋਂ ਆਈ ਆ।
ਅੱਛ ਬ
ਬੀ ਉਨਾਂ ਨੇ ਉਨਾਂ ਭੇਜ ਦੇਣੀ ਹਾਂ ਉੱਥੇ
ਹਮ ਠੀਕ ਏ।
ਹੋਰ
ਵਧੀਆ- ਵਧੀਆ ਠੀਕ-ਠਾਕ। ਸਾਰੇ ਚਲੀ ਜਾਂਦਾ ਹਮ
ਕੋਈ ਨੀ ਆਣਾ ਅੰਮ੍ਰਿਤਸਰ ਤੁਹੀ।
ਅੰਮ੍ਰਿਤਸਰ ਸੋਚਿਆ ਤਾਂ ਹੈਗਾ ਵੀ ਦਰਬਾਰ ਸਾਹਿਬ ਕਿਸ ਦਿਨ ਕਰਦੇ ਦਰਸ਼ਨ ਵੇਖੋ ਬਾਬਾ ਜੀ ਹ ਜੇ ਬੁਲਾਉਣ ਗੇ ਤੇ। ਛੁ ਛੁੱਟੀਆਂ- ਛੱਟੀਆਂ ਚ ਵੇਖਦੇ ਆਾਂ ਲਾਸਟ ਵਿਚ ਤੇ ਜੇ ਬਣਗੀ ਗੱਲ। ਬੱਚੇਆਂ ਨੂੰ ਹੁਣ ਤੇ ਤੀਹ ਜੂਨ ਤੱਕ ਕਯਾ ਵਾਂ ਤੇ ਦੇਖੋ ਜੇ ਤੇ ਗਰਮੀ-ਗਰਮੀ ਵਧੀ ਫੇਰ ਤੇ ਸ਼ਾਇਦ ਵੱਧ ਜਾਨਗੀਆਂ ਛੁੱਟੀਆਂ, ਜੇ ਨਾ ਵਧੀਆ ਤੇ ਫੇਰ
ਚੱਲ, ਮੈਂ ਹੁਣ ਹੋ ਆਵਾਂ ਉੱਥੋਂ ਆਪਣੇ ਪੇਕੇਯੋਂ ਜਦੋਂ ਆਉਣਾ ਹੋਵੇ ਦੱਸ ਕੇ ਆਯੋ, ਏ ਨਾ ਹੋਵੇ ਮੈਂ ਉੱਥੇ ਹੋਵਾ ਤੇ ਤੁਸੀਂ ਹੋ ਕੇ ਚੱਲ ਜੋਂ।
ਨਹੀਂ-ਨਹੀਂ ਏਡੀ ਵੀ ਨਈ ਹਾਡੀ ਜਲਦੀ ਸਲਾਹ ਹੋ ਚੱਲੀ, ਕੋਈ ਨੀ ਤੁਸੀਂ ਘੁੰਮ ਫਿਰ ਆਓ ਦੇਰ ਦੱਸ ਦਾਂਗੇ।
ਠੀਕ ਆ, ਮੈਂ ਕਿਯਾਂ ਏ ਨਾ ਹੋਵੇ ਮੈਂ ਉੱਥੇ ਜਲੰਧਰ ਗਈ ਹੋਵਾਂ, ਤੇ ਤੁਸੀਂ ਮੇਰੇ ਮਗਰੋਂ ਹੀ ਹੋ ਕੇ ਚੱਲ ਜਾਓ ਮੁੜਕੇ ਫੋਟੋਵਾਂ ਪਾਓ ਅਸੀਂ ਆਏ ਗੋਲਡਨ ਟੈਂਪਲ।
ਨਈ -ਨਈ ਏਥੋਂ ਪਿੰਡ ਹੀ ਜਾਵਾਂਗੇ, ਫੇਰ ਉੱਥੋਂ ਹੀ ਆਵਾਂਗੇ
ਹਮ
ਹਮ
ਹੋਰ
ਹੋਰ ਵਧੀਆ-ਵਧੀਆ ਤੁਸੀ ਸੁਨਾਓ, ਕਰ ਲਯਾ ਬੱਚੇਆਂ ਨੇ ਕੰਮ ਹਾਂਜੀ ਠੀਕ ਅ।
ਅੱਛਾ-ਅੱਛਾ ਹਾਂ ਕਰ ਲਯਾ ਵਾ, ਦਕਸ਼ ਦਾ ਵੀ ਹੋ ਗਯਾ, ਦ੍ਰਿਸ਼ਟੀ ਦਾ ਵੀ ਹੋ ਗਯਾ ਬਸ। ਦਕਸ਼ ਦੇ ਪ੍ਰੋਜੈਕਟ ਰ ਗਏ ਦੋ- ਤਿੰਨ ਬਣਾਉਣ ਵਾਲੇ ਤੇ ਇੱਕ ਲਰਨ ਕਰਨ ਵਾਲਾ ਰਹਿ ਗਯਾ।
ਅੱਛਾ, ਠੀਕ ਆ। ਹਾਡਿਆਂ ਨੇ ਵੀ ਸਵੇਰੇ ਬੈਗ ਖੋਲਿਯਾ ਹੀ ਤੇ ਪਰ ਫੇਰ ਉੱਥੇ ਹੀ ਰੱਖ ਤਾ।
ਅੱਛਾ, ਟਿਊਸ਼ਨ ਤੇ ਜਾਂਦਾ ਵਾ ਮੈਡਮ ਲਰਨ ਕਰਵਾਉਣ ਦੀ ਨਾ ਕਿ ਚਲੋ ਪੇਪਰ ਆ ਹੁਣ। ਜਦੋਂ ਸਕੂਲ ਓਪਨ ਹੋਨੇ ਤੇ ਫੇਰ ਓ
ਆ ਨਈ ਵਧੀਆ ਉਹੀ ਉਦੇ ਚ ਸਲੇਬਸ ਕਵਰ ਹੋ ਜਾ। ਛੁੱਟੀਆਂ ਚ ਕੇ ਫਰੀ ਵੀ ਤੇ ਭੈਣਾਂ ਸਾਰਾ ਦਿਨ ਘੁੰਮਨਾ ਇ ਆ।
ਤੇਰਾਂ ਨੂੰ ਲੱਗਣੇ ਸਕੂਲ ਤੇ ਇੰਨੇ ਦਿਨ ਵੇਹਲੇ ਸਾਰਾ ਭੋ ਭੁੱਲ- ਭੁੱਲ ਜਾਨਾ ਵੇ
ਆਹ ਉਹੀ ਸਾਡਿਆਂ ਨੂੰ ਤੇ ਕੋਈ ਟੈਨਸ਼ਨ ਨੀ ਆ ਉਹ ਨਾ ਹੋਮ ਵਰਕ ਕਰਨ ਡੇ
ਟੈਨਸ਼ਨ ਤੇ ਇਹਨਾਂ ਨੂੰ ਵੀ ਨੀ ਕੋਈ ਟੈਨਸ਼ਨ ਤੇ ਡੰਡੇ ਦੇ ਸਿਰ ਤੇ ਹੀ। ਉਹ ਹੁਣ ਏ ਯਾ ਵੀ ਜਿੱਦਾਂ ਪਾਪਾ ਵੀ ਵਾਰ ਬਾਰ ਬੋਲਦੇ ਆ ਕਰੋ-ਕਰੋ। ਮੈਂ ਵੀ ਕਹਿਣਾ ਦਾਦੀ ਨੇ ਵੀ ਬੋਲਣਾ ਤੇ ਫੇਰ ਤੈਨੂੰ ਪਤਾ ਬੱਚੇ ਨੂੰ ਹੁਣ ਮੈਡਮ ਨੇ ਵੀ ਕੱਲ ਡਾਂਟਿਆ, ਪੀ ਮੈਂ ਤੇਰੇ ਪਾਪਾ ਨੂੰ ਫੋਨ ਕਰਕੇ ਕੈਅ ਦੇਣਾ ਮੈਂ ਨੀਂ ਪੜ੍ਹਾਉਣਾ। ਤੇ ਹੁਣ ਆ ਕੇ ਤੇ ਦੋ ਕੁ ਦਿਨ ਕਿਤਾਬਾਂ ਖੋਲੀਆਂ ਵਾਂ, ਜੇ ਅਸਰ ਘੱਟ ਜਾਂਦਾ ਫੇਰ। ਡੰਡਾ ਚਾੜ੍ਹਨਾ
ਆਹੋ ਫੇਰ ਚਾੜਨਾ ਪੈਂਦਾ, ਹਾਡੇ ਸਵੇਰੇ ਕਿਆ ਪੀ ਬੈਗ ਖੋਲ ਲੋ, ਓ ਬੈਗ ਖੋਲ ਲਿਆ ਪੀ ਹਾਂ ਅਹੀਂ ਖੋਲ ਲੀਆਂ ਬੁੱਕਸ। ਓ ਉੱਥੇ ਦੀਆਂ ਓਥੇ, ਇੱਕ ਵਾਰੀ ਮੋਟਰ ਤੋਂ ਨਾਂਅ ਆਏ। ਹਾਂ, ਮੋਟਰ ਤੇ ਨਾ ਆਏ, ਇੱਕ ਵਾਰੀ ਚਬੱਚੇ ਚ ਉੱਧਰੋਂ ਆਉਣ ਡਈ ਲਾਈਟ। ਤੇ ਆ ਗੇ ਆ ਤੇ ਹੁਣ ਚੇਅਰਸ ਨੂੰ ਬੈਡ ਦੇ ਉੱਪਰ ਲਾ ਕੇ ਉੱਤੇ ਬੈਡਸ਼ੀਟਸ ਪਾ ਕੇ ਘਰ ਬਣਾ, ਬਣਾ ਕੇ ਹਾਉਸ ਖੇਡ-ਖੂਡ ਕੇ ਤੇ ਹੁਣ ਫੇਰ ਨਉਣ ਦਾ ਟਾਈਮ ਆ ਗਿਆ ਮੇਰੇ ਹੁਣ ਦੋਵੇਂ ਸਰਾਣੇ ਬੈਠੇ ਆ ਵੀ ਤੁਹੀ ਪਰਮੀਸ਼ਨ ਦੋ ਤੇ ਫਿਰ ਆਪਾਂ ਨੌਉਣ ਜਾਈਏ ਚਬੱਚੇ ਚ।
ਨਈਂ ਤੇ ਤੂੰ ਟਵੀਸ਼ਨ ਰਖਾ ਛੱਡ ਇਨ੍ਹਾਂ ਦੀ। ਬੱਚਿਆਂ ਦੀ ਨਾ ਟਵੀਸ਼ਨ ਰਖਾ ਦੇ, ਇਨ੍ਹਾਂ ਦਾ ਵਰਕ ਤੇ ਹੋ ਜਾਇਆ ਕਰੂਗਾ ਨਾਂ ਇਨ੍ਹਾਂ ਨੇ ਨੀਂ ਕਰਨਾ ਹੁਣ। ਵੱਡੇ ਹੁਣ ਡੇ, ਮੇਰੀ ਕ ਦਰਿਸ਼ਟੀ ਛੋਟੀ ਐ ਤੇ ਓ ਨੀਂ ਕਰਦੀ ਮੇਂ ਕੋ।
ਓਹੀ ਨਾਂ ਏਦਾਂ ਕਿੱਥੋਂ ਕਰਨਾ ਇਨ੍ਹਾਂ ਨੇ, ਉਦੋਂ ਦੀ ਚਾਈਦੀ ਹੀ ਇਨ੍ਹਾਂ ਨੂੰ ਟਵੀਸ਼ਨ।
ਹਂ, ਲਾਗੇ ਨੀਂ ਹੈਗੀ ਕੋਈ ਟਵੀਸ਼ਨ।
ਨਈਂ ਇੱਥੇ ਲਾਗੇ ਕੋਈ ਹੈ ਨੀਂ, ਪਿੰਡ ਇੰਨਾਂ ਵਧੀਆ ਨੀਂ ਆ। ਸੈ਼ਰ ਓਦਾਂ ਹੈਗੇ, ਜਾਂਦੇ ਬੱਚੇ ਕਾਫੀ।
ਹਂ। ਏ ਆ ਪੀ ਫਿਰ ਸ਼ਾਮੀ ਕੋਈ ਛੱਡਣ ਜਾਵੇ, ਲੈਣ ਜਾਵੇ, ਹਨਾਂ।
ਹਾਂ, ਛੱਡਣ ਜਾਵੇ, ਲੈਣ ਓਹੀ ਨਾਂ।
ਪਿੰਡ ਦਾ ਇਹ ਲ ਵਾਧਾ ਹੋ ਜਾਂਦਾ ਚਲੋ, ਛੱਡ ਕੇ ਬੈਂਦਾ ਘਰ ਦਾ ਕੰਮ
ਹਾਂ, ਘਰ ਦਾ ਕੰਮ ਕਰ ਲੈਂਦਾ
ਹੋਰ ਸੁਣਾਓ ਠੀਕ-ਠਾਕ।
ਵਧੀਆ ਵਧੀਆ, ਹਾਂਜੀ।
ਹਂ, ਹੋਰ ਨੀਂ ਆਇਆ ਫੋਨ-ਫੂਨ ਕੇਹੇਦਾ।
ਹਾਂਜੀ ਹੋਇਆ ਹੀ ਇੱਕ ਨਾਂ ਕੁਲਵਿੰਦਰ ਦੇ ਨਾਲ। ਤੇ ਹਾਂਜੀ, ਉਨ੍ਹਾਂ ਨਾ ਹੋ ਜਾਂਦੀ ਏ। ਬਾਕੀ ਹੋਰ ਤਾਂ ਨਈਂ ਕਦੇ ਕਿਸੇ ਨਾ ਹੋਇਆ, ਹੋਰ ਬਸ ਵਧੀਆ ਜੇ ਤੁਸੀਂ ਸੁਣਾਓ ਕਿੱਦਾਂ ਸੇਹਿਤਾਂ। ਤਾਡੀਆਂ ਠੀਕ ਆ।
ਹਾਂਜੀ ਹਾਂਜੀ, ਵਧੀਆ ਬਸ। ਬਸ ਹੁਣ ਸਫਾਈ-ਸੂਫੁਈ ਕਰੀਏ ਮੈਂ ਕਿਆ, ਫੇਰ ਈ ਕਲ ਅਰਜ਼ੀ ਲਾਵਾਂਗੇ। ਬਸ ਲੇਟੀ, ਖਾਣਾ-ਖੁਣਾ ਬਣਾਇਆ ਨਾਂ।
ਠੀਕ ਐ।
ਚਲੋ।
ਠੀਕ।
ਹਾਂਜੀ, ਚਲੋ ਠੀਕ ਆ ਫਿਰ। ਕਰੋ ਕੰਮ ਧੰਦੇ। ਫਿਰ ਅਹੀਂ ਵੀ, ਵੇਖੀਏ ਕੋਈ, ਓਕੇ ਜੀ, ਓਕੇ। ਸਤਿ ਸ਼੍ਰੀ ਅਕਾਲ ਜੀ।